ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣ ਬਸ ਮੈਂ ਵਧੀਆ, ਤੁਸੀਂ ਸੁਣਾਓ ਕੀ ਕਰ ਰੇ ਸੀ?
ਕੁਛ ਨਈ ਖਾਲੀ ਬਸ ਟੈਂਕੀ ਭਰ ਗਈ ਸੀ ਤੇ ਮੋਟਰ ਬੰਦ ਕਰਨ ਗਏ ਸੀ ਕੋਈ ਧਿਆਨ ਨਈ ਦੇੰਦਾ ਹੈਗਾ। ਪਾਣੀ ਵਗਦਾ ਰਹਿੰਦਾ ਹੈਗਾ ਇੱਕ ਵਾਰੀ ਓਨ ਕਰ ਦੋ ਤੇ ਬਸ ਉਸ ਬਾਅਦ ਭੁੱਲ ਜਾਂਦੇ ਨੇ, ਪਾਣੀ ਇੰਨਾ ਵੇਸਟ ਚਲਾ ਜਾਂਦਾ ਹੈਗਾ। ਜਦੋਂ ਨਈਂ ਮਿਲਦਾ ਤੇ ਉਦੋਂ ਸਮਝ ਆਂਦਾ ਐ ਫਿਰ ਇਧਰੋਂ ਭਰੋ, ਉੱਧਰੋਂ ਭਰੋ ਫਿਰ ਬਚਾ-ਬਚਾ ਕੇ ਚੱਲੋ।
ਉਹੀ ਤੇ ਇੱਕ ਬੰਦੇ ਬਈ ਪਾਣੀ ਤੇ ਬਚਾ ਕੇ ਈ ਚੱਲਣਾ ਚਾਈਦਾ, ਸਾਡੇ ਘਰ ਤੇ ਖੁਦ ਈ ਦੋ ਦਿਨ ਦਾ ਪਾਣੀ ਨੀ ਆ ਰਿਆ। ਸਾਨੂੰ ਪੁੱਛੋ ਕਿੰਨੀ ਪਰੇਸ਼ਾਨੀ ਐ। ਬਾਰੋਂ ਭਰ-ਭਰ ਕੇ ਭਰ-ਭਰ ਕੇ ਜਿੰਨਾ ਮਰਜ਼ੀ ਲੈ ਆਓ ਓਨਾਂ ਹੀ ਘੱਟ ਪੈਂਦਾ ਐ। ਉਹੀ ਐ ਨਾ ਕਿ ਬੰਦਾ ਦੇਖਦਾ ਨੀ ਐ ਜਦ ਹੁੰਦਾ ਤੇ ਡੋਲੀ ਜਾਓ, ਨਈਂ ਹੁੰਦਾ ਫਿਰ ਪਤਾ ਲੱਗਦਾ ਇੱਕ ਬੂੰਦ-ਬੂੰਦ ਦੀ ਕੀਮਤ ਪਤਾ ਲੱਗਦੀ ਐ ਕੀ ਓਈ ਓਈ, ਤੁਸੀਂ ਅਲਾਰਮ ਕਿਉਂ ਨ੍ਹੀਂ ਲਗਾ ਲੈਂਦੇ।
ਅਰੇ ਇਹੀ ਸੋਚ ਈ ਰਈ ਸੀਗੀ ਕਿ ਅੱਜ ਇਤਨਾ ਪਾਣੀ ਵੇਸਟ ਹੋਇਆ ਇਤਨਾ ਪਾ ਪਾਣੀ ਵਗ ਗਿਆ ਹੈਗਾ, ਉਹੀ ਸੋਚ ਸੀ ਕਿ ਅਲਾਰਮ ਈ ਜਾ ਕੇ ਲੈਵਾਂ ਔਰ ਲਗਾਵਾ ਨਈਂ ਤੇ ਐੇਸੇ ਤੇ ਰੋਜ਼ ਦਾ ਇੱਕਥੇ ਬਿਜਲੀ ਨਾਲ ਬਿਜਲੀ ਜਾਂਦੀ ਐ, ਪਾਣੀ ਨਾਲ ਪਾਣੀ ਵੇਸਟ ਜਾਂਦਾ। ਹੈਗਾ ਬਹੁਤ ਵੇਸਟ ਹੁੰਦਾ ਹੈਗਾ ਐ ਔਰ ਫਿਰ ਇੱਧਰ ਉਧਰ ਪੜ ਜਾਂਦਾ ਐ ਅਹ ਲਾਗੇ ਦੇ ਲੋਕੀ ਵੀ ਆ ਕੇ ਬੋਲਦੇ ਤੁਆਡਾ ਪਾਣੀ ਬਹੁਤ ਵੱਗਦਾ ਹੈਗਾ ਐ। ਅਸੀਂ ਵੀ ਕਿਸੇ ਨੂੰ ਕਹਿ ਜਾਂਣੇ ਆਂ। ਚੰਗੀ ਗੱਲ ਵੀ ਨਈਂ ਹੈਗੀ ਐਂ ਕਿ ਪਾਣੀ ਇੰਨਾ ਵਗਦਾ ਹੈਗਾ। ਬਹੁਤ ਜ਼ਿਆਦਾ ਇਥੇ ਲਗਾ ਕੇ ਬੰਦਾ ਭੁੱਲ ਜਾਂਦਾ ਹੈਗਾ ਕਿ ਹਾਂ ਪਾਣੀ ਜਿੰਨੀ ਜ਼ਰੂਰਤ ਹੈਗੀ ਐ ਓਨਾਂ ਬਸ ਕਰਲੋ। ਫੇਰ ਵੈਸੇ ਵੀ ਵੇਸਟੇਜ ਬਹੁਤ ਹੁੰਦੀ ਹੈਗੀ।
ਬਾਈ ਸਾਡੇ ਘਰੇ ਤੇ ਉੱਥੇ ਤਾਈ ਜੀ ਹੈਗੇ ਨੇ ਉਹ ਤੇ ਬਹੁਤ ਚੀ ਕਾ ਮਾਰਦੇ ਜਰਾ ਜਿੰਨਾ ਵੀ ਪਾਣੀ ਡਿੱਗਦਾ। ਤੇ ਬਹੁਤ ਗੁੱਸਾ ਕਰਨ ਲੱਗ ਪੈਂਦੇ ਨੇ ਕਿ ਪਾਣੀ ਤੁਸੀਂ ਲੋਗ ਧਿਆਨ ਨਹੀਂ ਦਿੰਦੇ ਹੋ ਡਿੱਗਦਾ ਰਹਿੰਦਾ। ਐਵੇਂ ਵੇਸਟੇਜ ਕਰਦੇ ਓ ਪਾਣੀ ਦੀ, ਤੇ ਬਾਦ ਕੁੜੀ ਵੀ ਮੇਰੀ ਨਾ ਨਲਕਾ ਖੋਲ ਕੇ ਬਹਿ ਜਾਂਦੀ ਕਈ ਵਾਰੀ ਨਾਨ, ਤਾਂ ਵੀ ਫੇਿਰ ਉੱਤੋਂ ਦੀ ਦੇਖਣਗੇ ਤੇ ਫਿਰ ਬੜਾ ਚੀਕਾ ਮਾਰਦੇ ਹੈ ਕਿ
ਇਸ ਘਰ ਦੇ ਉਹ ਜੇ ਹੈ ਵੋ ਹੈ, ਬੜਾ ਉਹ ਚੀਕਦੇ ਨੇ ਵੱਡੇ ਲੋਕ ਤੇ ਤੁਹਾਨੂੰ ਪਤਾ ਹੀ ਆ।
ਵੱਡੇ ਫੇਰ ਕਰਦੇ ਈ ਨੇ, ਸਾਡੇ ਵੀ ਘਰ ਵੱਡੇ ਬਹੁਤ ਇਤਰਾਜ਼ ਕਰਦੇ ਕਹਿੰਦੇ ਪਾਣੀ ਤੁਸੀਂ ਅ ਟੈਪ ਸਹੀ ਤਰੀਕੇ ਨਾਲ ਬੰਦ ਨੀ ਕਰਦੇ ਓ। ਪਾਣੀ ਵਗਦਾ ਰਹਿੰਦਾ ਹੈ ਪਾਣੀ ਵਗਣਾ ਕੋਈ ਚੰਗੀ ਚੀਜ਼ ਜ਼ ਨਹੀਂ ਹੁੰਦੀ ਹੈਗੀ ਐ, ਜਿੰਨਾ ਸੰਭਾਲ ਕੇ ਚੱਲੋਗੇ ਓਨਾ ਤੁਹਾਡਾ ਚੰਗਾ ਰਹੇਗਾ, ਤੁਹਾਡੇ ਹੀ ਕੰਮ ਆਏਗਾ। ਬਾਕੀ ਨਹੀਂ ਤੇ ਤੁਸੀਂ ਏਦਾਂ ਵੇਸਟ ਕਰੋਗੇ ਤੇ ਕਿੱਦਾਂ ਕੰਮ ਚੱਲੇਗਾ ਫਿਰ ਜਦੋਂ ਨਹੀਂ ਹੁੰਦਾ ਉਦੋਂ ਤੋਂਅਸੀ ਹੀ ਪਰੇਸ਼ਾਨ ਹੁੰਦੇ ਹੋ। ਨਾਲੇ ਗੌਰਮੈਂਟ ਵੀ ਕਿੰਨਾ ਕਹਿ ਰਹੀ ਹੈਗੀ ਏ, ਕਿੰਨਾ ਕੁਛ
ਉਹੀ ਤੇ ਅੱਜ ਕੱਲ੍ਹ ਕਿੰਨੇ ਮੁਹਿੰਮਾਂ ਚਲਾਈ ਜਾ ਰਹੀਆਂ ਨੇ ਬਈ ਪਾਣੀ ਬਚ ਚਾਓ ਪਾਣੀ ਘਟ ਰਿਹਾ ਧਰਤੀ ਤੇ ਜ ਤੁਸੀਂ ਦੇਖੋ ਨਦੀ ਨਾਲੇ ਕਿੰਨੇ ਸੁੱਕੇ ਪਏ ਨੇ ਨਦੀ ਨਾਲੇ ਜੇ ਤੁਸੀਂ ਦੇਖੋ ਧਿਆਨ ਨਾਲ ਉਹੀ ਤੇ ਲੇਕਿਨ ਬੰਦਾਐ, ਬੰਦਾ ਕਿੱਥੇ ਮੰਨਦਾ। ਬਈ ਵੇਸਟ ਹੋ ਰਿਹਾ। ਕਰੀ ਜਾਓ, ਕਰੀ ਜਾਓ ਕਿਸੇ ਨੂੰ ਕੋਈ ਫਰਕ ਹੀ ਨਹੀਂ ਅੱਜ ਕੱਲ। ਕੀ ਕਿੱਦਾਂ ਕਿੱਦਾਂ ਵੇਸਟੇਜ ਹੋ ਰਹੀ ਏ। ਬਚਾ ਕੇ ਚੱਲੀਏ ਪਾਣੀ ਨੂੰ, ਮੈਂ ਤੇ ਬੱਚਿਆਂ ਨੂੰ ਵੀ ਬੜਾ ਗੁੱਸਾ ਕਰਦੀ ਰਹਿੰਨੀ ਹਾਂ, ਬਰੱਸ਼ ਕਰੇਗੇ, ਤੇ ਪਾਣੀ ਵੇਸਟ ਹੁੰਦਾ ਰਹੇਗਾ ਮੂੰਹ ਚ ਬਰੱਸ਼ ਪਾਇਆ ਹੋਇਆ ਟੂਟੀ ਖੁੱਲੀ ਐ, ਮੰਨਦੇ ਹੀ ਨੀ ਨੇ
ਬਹੁਤ ਵੇਸਟ ਹੁੰਦੇ ਨੇ। ਨਈ ਸਾਡੀ ਤੇ ਕਮ ਵਾਲੀ ਵੀ ਆਉਂਦੀ ਹੈਗੀ, ਉਹ ਵੀ ਇੰਨਾ ਪਾਣੀ ਰੋੜਦੀ ਏ, ਇਨਾ ਪਾਣੀ ਰੋੜਦੀ ਐ ਕਿ ਉਹਨੂੰ ਕਹਿੰਦੇ ਰਹਿ ਜੋ ਕੇਰੀ ਖੁੱਲਾ ਪਾਣੀ ਆ ਤੋਂ ਰਹਾ ਹੈ, ਬਸ ਏਦਾਂ ਹੀ ਕਹਿੰਦੀਆਂ ਨੇ ਕੰਮ ਵਾਲੀਆਂ ਖੁੱਲਾ ਆ ਰਿਹਾ ਤੇ ਖੁੱਲਾ ਰੋੜੀ ਚਲੋ। ਬਸ ਉਹ ਰੋੜੀ ਚਲੋ ਮਨਾ ਕਰਨ ਦੇ ਬਾਵਜੂਦ ਵੀ ਨੀ ਹਟਦੀਆਂ ਨੇ ਇੰਨਾ ਅਸੀਂ ਵੀ ਬਚਾ ਬਚਾ ਕੇ ਚੱਲਣ ਵਾਲੇ ਸਾਨੂੰ ਤਾਂ ਪਤਾ ਹੈਗਾ ਹੈ ਕਿ ਕਿਸ ਤਰੀਕੇ ਦੇ ਨਾਲ ਭਰਨਾ ਆਪ ਨੂੰ ਹੀ ਪੈਂਦਾ ਹੈਗਾ, ਨਾਲੇ ਇਨਾ ਪਾਣੀ ਵੇਸਟ ਕਰਕੇ ਤੇ ਕੁੱਛ ਹੱਥ ਪਲੇ ਆਣਾ ਨਹੀਂ ਹੈਗਾ। ਜਿੰਨਾ ਬਚਾ ਕੇ ਚੱਲਾਂਗੇ ਇਹੀ ਕਿਸੇ ਹੋਰ ਕੰਮ ਆ ਜਾਏ। ਕਿਸੀ ਪੌਦਿਆਂ ਤੇ ਪਾ ਦਵੋ ਜਾਂ ਕੁੱਛ ਪਾ ਦਵੋ ਤੇ ਬਾਹਰ ਕਿਸੇ ਨੂੰ ਪਿਲਾ ਦੋ, ਕੁਛ ਉਹਦਾ ਫਾਇਦਾ ਹੀ ਹੋਏ ਕਿਸੇ ਦਾ
ਉਹੀ ਤੇ ਤੁਸੀਂ ਦੇਖੋ ਨਾ ਰਾਜਸਥਾਨ ਵਗੈਰਾ ਦੀ ਜਗ੍ਹਾ ਚ ਕਿੰਨਾ ਕਿੰਨਾ ਪਾਣੀ ਦੀ ਮੈਂ ਤੇ ਦੇਖਿਆ ਐ। ਉਸੇ ਪਾਣੀ ਨਾਲ ਉਹ ਲੋਕ ਨਹਾਦੀਆਂ ਨੇ ਜਨਾਨੀਆਂ ਤੇ ਉਸੇ ਪਾਣੀ ਨਾਲ ਹੀ ਉਹ ਜਿਹੜਾ ਵਗਵਾਂਦੀਆਂ ਵੀ ਨੀ ਨੇ, ਉਸੇ ਪਾਣੀ'ਚ ਉਹ ਕੱਪੜੇ ਵੀ ਧੋ ਲੈਂਦੀਆਂ ਨੇ। ਬੜਾ ਉੱਥੇ ਪਾਣੀ ਦੀ ਕਿੱਲਤ ਹੈਗੀ ਹੈ, ਸਾਡੇ ਵਰਗੇ ਤੇ ਇੰਨਾ-ਇੰਨਾ ਡੋਲਦੇ ਐ। ਹੂੰ, ਬਸ ਸਮਝ ਹੀ ਨਹੀਂ ਆਂਦੀ ਹੈ, ਬੰਦੇ ਨੂੰ। ਜਿੱਥੇ ਨਹੀਂ ਮਿਲਦਾ ਨਾ, ਜਾਕੇ ਦੇਖੋ ਉੱਥੇ ਕਿੰਨਾ-ਕਿੰਨਾ ਪੀਨ ਵਾਸਤੇ ਵੀ ਉਹ ਲੋਕ ਨੀ ਵੇਸਟ ਕਰਦੇ ਐ, ਮੈਂ ਤੇ ਦੇਖਿਆ ਕਈਆਂ ਨੂੰ ਗਿਲਾਸ ਭਰਕੇ ਲੈ ਜਾਣਗੇ ਪਾਣੀ ਉਹ ਪੀਣਗੇ, ਇੱਕ ਘੁੱਟ ਪੀਣਗੇ। ਬਾਕੀ ਜੀ ਪਿਆ, ਭਰਿਆ ਏਦਾਂ ਹੀ, ਮੈਂ ਤੇ ਕਹਿੰਦੀ ਜਿੰਨਾ ਪੀਣਾ ਓਨਾ ਲੈਲੋ, ਬਾਅਦ'ਚ ਮੰਗਲੋ। ਕੀ ਮਤਲਬ ਐ, ਪੂਰਾ ਗਿਲਾਸ ਭਰਨ ਦਾ।
ਨਾ, ਜਿੰਨਾ ਪੀਤਾ ਗਿਆ, ਪੀਤਾ ਤਾ ਗਿਆ, ਬਾਕੀ ਸੁੱਟਦੇ ਈ ਹੈ, ਨਹੀਂ ਪੀਂਦੇ ਹੈਗੇ ਨੇ।
ਉਈ, ਗਾਂਹ-ਗਾਂਹ ਪਾਣੀ ਦੀ ਕਿੱਲਤ ਹੋਣੀ ਐ ਫਿਰ ਸਮਝ ਆਣੀ ਐ ਬੰਦੇ ਨੂੰ, ਕਿ ਬਈ ਕਿੰਨਾ ਅਸੀਂ ਉਹ ਕੀਤਾ ਧਰਤੀ ਤੇ ਵੈਸੇ ਈ ਪਾਣੀ ਘਟੀ ਜਾ ਰਿਹਾ, ਗਰਮੀ ਇੰਨੀ ਹੋ ਰਹੀ ਐ‌। ਕਿ ਬੰਦਾ, ਕਰੇ ਤੇ ਕਰੇ ਕਿ, ਜਾਏ ਤੇ ਜਾਏ ਕਿਧਰੇ। ਲੇਕਿਨ ਕੋਈ, ਮੰਨਣ ਨੂੰ ਨਹੀਂ ਤਿਆਰ।
ਗਰਮੀ ਹੋਰ ਵੱਧਦੀ ਜਾ ਰਹੀ ਏ, ਕਹਿੰਦੇ ਗਾਂਹ-ਗਾਂਹ ਗਰਮੀ ਹੋਰ ਵਧਣੀ ਏ, ਪਾਣੀ ਘੱਟਦਾ ਜਾ ਰਿਹਾ, ਗਰਮੀ ਵੱਧਦੀ ਜਾ ਰਹੀ ਹੈਗੀ ਐ।
ਹ
ਇਨਸਾਨ ਦਾ ਘਰੋਂ ਬਾਹਰ ਨਿਕਲਣਾ ਮੁਸ਼ ਕਿਲ ਹੋ ਜਾਦੈ, ਘਰੋ ਬਾਹਰ ਵੀ ਕੀ ਜਾਏ, ਪਾਣੀ ਹੀ ਨਹੀਂ ਮਿਲਣਾ ਘਰੋ ਬਾਰ ਜਾਕੇ। ਘਰ ਵੀ ਤੁਸੀਂ, ਸਹੀ ਢੰਗ ਨਾਲ ਇਸਤੇਮਾਲ ਕਰਲੋ ਤੇ ਫਿਰ ਮਿਲ ਜਾਏ ਉਹ ਵੀ। ਪਰ ਨਹੀਂ, ਤੇ ਬਾਹਰ ਜਾਕੇ ਤੇ ਪਾਣੀ ਫੇਰ ਉਹੀ ਹੈ ਜਿਹੜਾ ਹਾਲੇ ਐਵੇਂ ਮਿਲਦਾ ਪਿਆ, ਫਿਰ ਮੁੱਲ ਦੇ-ਦੇਕੇ ਹੋਰ ਲੈਣਾ ਪਏ, ਰੋਜ਼ ਦੇ ਕੰਮਾਂ-ਕਾਰਾਂ ਵਾਸਤੇ ਮੁੱਲ, ਲੈਣਾ ਈ ਪੈਣੈ।
ਤੁਸੀਂ ਹੁਣੇ ਈ ਦੇਖਲੋ, ਬੋਟਲਾਂ ਕੀ ਐ, ਫ੍ਰੀ ਪਾਣੀ ਏ, ਪਹਿਲੇ ਜਗ੍ਹਾ-ਜਗ੍ਹਾ ਕਿੰਨੇ ਸਾਰੇ ਹੈਂਡ ਪੰਪ ਕੁੰਏ ਬੰਨੇ ਹੋੁਣੇ। ਤੇ ਹੁਣ ਦੇਖਲੋ, ਹੁਣ ਹੈਂਡਪੰਪ ਤੁਹਾਨੂੰ ਦਿਖਦੇ ਨੇ ਕਿਧਰੇ, ਮੈਨੂੰ ਤਾਂ ਨਹੀਂ ਲੱਗਦਾ ਕਿ ਕਿਧਰੇ ਦਿਸਦੇ ਨੇ, ਸਾਡੇ ਇੱਧਰ ਤੇ ਬਿਲਕੁਲ ਵੀ ਨਹੀਂ ਨੇ, ਬਿਲਕੁਲ ਵੀ ਨਹੀਂ।
ਹਲੇ, ਅੱਜ-ਕੱਲ ਦੇ ਪੀਕੇ ਵੀ ਰਾਜ਼ੀ ਨਹੀਂਨੇ ਕਿ ਹੈਂਡ ਪੰਪ ਦਾ ਪਾਣੀ, ਅੱਜ-ਕੱਲ ਉਹ ਆਰ ਓ ਵਗੈਰਾ ਲਗਾ ਦਿੰਦੇ ਨੇ, ਉਹਦੇ ਵਿੱਚ ਵੀ ਕਿੰਨਾ ਪਾਣੀ ਵੇਸਟ ਜਾਂਦਾ ਹੇਗਾ।
ਨਹੀਂ, ਅਸੀਂ ਤੇ ਪਤਾ ਕੀ ਕਰਦੇ ਆ। ਚੱਲਦਾ ਤੇ ਏ, ਲੇਕਿਨ ਅਸੀਂ ਅੱਸੀ ਤੇ ਨਹੀਂ ਆਰੋ, ਆਰੋ ਤੇ ਜ਼ਰੂਰੀ ਏ, ਕਿਉਂਕਿ ਗੰਦਾ ਪਾਣੀ ਬੜਾ ਆ ਰਿਹਾ। ਬਟ ਜਿਹੜਾ ਪਾਣੀ ਡਿੱਗਦਾ ਹੈ ਨਾ, ਅਸੀਂ ਤੇ ਉਹ ਵੀ ਬਾਲਟੀਆਂ ਭਰ ਲਈ ਦੀਆਂ ਨੇ, ਤੇ ਉਹਨੂੰ ਤੇ ਵਾਸ਼ਿੰਗ ਮਸ਼ੀਨ'ਚ ਯੂਜ ਕਰ ਲਿਆ, ਯਾ ਪੇੜਾਂ ਨੂੰ ਪਾ ਦਿੱਤਾ। ਏਦਾਂ ਕਰਕੇ ਪਾਣੀ ਦਾ ਯੂਜ ਅਸੀਂ ਕਰ ਲੈਂਨੇ ਆ, ਅਸੀਂ ਨੀ ਡੋਲਦੇ ਪਾਣੀ ਉਹਨਾ।
ਹੂੰ
ਜਿੱਥੇ ਆਦਤ ਹੀ ਨਹੀਂ ਐ, ਨਾਲੇ ਵੱਡੇ ਘਰੇ ਰਹਿੰਦੇ ਨੇ ਉਹ ਫੇਰ ਚਿੱਕਾ ਮਾਰਦੇ ਨੇ ਕਿ ਬਈ ਏਦਾਂ ਨੀ ਵੇਸਟੇਜ ਕਰਨੀ ਏ, ਸੰਭਾਲਕੇ ਚਲਾਇਆ ਕਰੋ ਚੀਜ਼ ਨੂੰ।
ਸਾਡੇ ਨਹੀਂ ਚੱਲ ਪਾਂਦਾ ਹੈਗਾ, ਸਾਡੇ ਤੇ ਕਹਿੰਦੇ ਨੇ ਕੋਈ ਗੱਲ ਨੀ ਹੈ ਪਾਣੀ ਵੈਸੇ ਹੀ ਖ਼ਰਾਬ ਹੁੰਦੈ। ਨੀ ਖ਼ਰਾਬ ਹੋਏਗਾ ਕੁਛ ਨੀ, ਕੋਈ ਗੱਲ ਨੀ ਕੁਛ ਤੇ ਇਸਤੇਮਾਲ ਹੋਏਗਾ। ਹੁਣ ਕਈ ਵਾਰੀ ਏਸੀ ਚੱਲਦਾ ਏਸੀ ਦਾ ਪਾਣੀ ਨਿਕਲਦਾ, ਉਹਦਾ ਵੀ ਕਿੰਨਾ ਯੂਜ ਹੋ ਜਾਂਦਾ ਏ। ਹੈਗਾ ਏ, ਪਰ ਵੇਸਟੇਜ ਹੈਗੀ ਹੈ ਨਾ ਜਿੱ ਇਤਨੀ ਵੇਸਟੇਜ ਹੈ ਇਤਨੀ ਵੇਸਟੇਜ ਹੈ ਕਈ ਵਾਰੀ ਦੇਖ ਕੇ ਮਨ ਖ਼ਰਾਬ ਹੁੰਦਾ ਹੈ ਕਿ ਜਿਹੜੀ ਚੀਜ਼ ਕਿਸੇ ਚੀਜ਼ ਦਾ ਕੁਛ ਇਸਤੇਮਾਲ ਹੋ ਸਕਦਾ ਹੈ ਤੇ ਬੰਦਾ ਦਾ ਉਹ ਕਰ ਲਏ ਪਰ ਬਹੁਤ ਵੇਸਟ ਹੁੰਦਾ ਹੈ ਪਾਣੀ
ਹਮ
ਹਜੇ ਮਿਲ ਰਿਹਾ ਤੇ ਆਰਾਮ ਨਾਲ ਸਭ ਵੇਸਟੇਜ ਵੀ ਹੋ ਰਹੀ ਸਭ ਕੁਝ ਜਦੋਂ ਨਹੀਂ ਮਿਲੇਗਾ ਨਾ ਉਦੋਂ ਇਹੀ ਪਾਣੀ ਦੀ ਕੀਮਤ ਹੈਗੀ ਹੈ
ਹਾਂ ਤਾਂ ਫਿਰ ਭਰਨ ਚ ਵੀ ਅੱਜ ਕੱਲ ਪਹਿਲੇ ਅਸੀਂ ਮੈਨੂੰ ਯਾਦ ਹੈ ਕਿ ਪਹਿਲੇ ਅਸੀਂ ਪਾਣੀ ਭਰ ਭਰ ਕੇ ਕਿੰਨਾ ਉੱਤੇ ਚੜ੍ਹਾ ਲੈਂਦੇ ਸੀ ਹੈਂਡ ਪੰਪ ਤੋਂ ਪੀਣ ਵਾਲਾ ਅੱਜ ਕੱਲ ਬੱਚਿਆਂ ਨੂੰ ਕਹਿ ਦੋ ਪਾਣੀ ਲਿਆਉ ਤੇ ਕਹਿੰਦੇ ਨਹੀਂ ਸਾਡੇ ਤੋਂ ਨੀ ਲਿਆਇਆ ਜਾਣਾ ਸਾਡੇ ਹੱਥ ਦਰਦ ਹੁੰਦੇ ਸਾਡੇ ਪੈਰ ਦੁੱਖਦੇ ਆ ਤੇ ਲਿਆਇਆ ਵੀ ਨਹੀਂ ਜਾਣਾ ਹੁਣ ਤੇ ਔਖਾ ਹੀ ਹੈ ਬਹੁਤ
ਬ ਗਾਹ ਗਾਹ ਸਭ ਕੰਮ ਔਖੇ ਹੀ ਨੇ ਪਾਣੀ ਨਾ ਮਿਲਣਾ ਕੁਛ ਨਾਂ ਮਿਲਨਾ ਮਿਹਨਤ ਮਸ਼ੱਕਤ ਵੀ ਕਿੱਥੋਂ ਹੀ ਸਰੀਰ ਵੀ ਪਾਣੀ ਤੋਂ ਹੀ ਚੱਲਣਾ ਹੈਗਾ ਪਾਣੀ ਵੀ ਸ਼ਰੀਰ ਚ ਵੀ ਹੋਣਾ ਚਾਹੀਦਾ ਹੈਗਾ ਹੈ
ਬਈ ਬੱਚਿਆਂ ਨੂੰ ਹੁਣ ਸਿਖਾਉਦੇ ਤੇ ਆ ਅੱਗੇ ਤੇ ਇਹਨਾਂ ਦੇ ਉੱਤੇ ਤੇ ਹੈ ਬਈ ਅਸੀਂ ਤਾਂ ਚਲਾ ਹੀ ਰਹੇ ਹਾਂ ਜਿਵੇਂ ਤਿਵੇਂ ਲੇਕਿਨ ਹਾਲੇ ਵੀ ਮੈਂ ਕਈ ਦੇਖ ਖਿਆ ਬਹੁਤ ਜ਼ਿਆਦਾ ਅਹ ਲੋਕਾਂ ਨੂੰ ਤਮੀ ਨਹੀਂ ਹੁੰਦੀ ਕਿ ਕਿਸ ਤਰ੍ਹਾਂ ਮਤਲਬ ਯੂਸ ਕਰਨਾ ਚਾਹੀਦਾ ਹੈ ਪਾਣੀ ਐਵੇਂ ਰੋੜਦੇ ਨੇ ਕਿ ਬਿਲਕੁਲ ਸੋ ਗਮਲਿਆਂ ਨੂੰ ਪਾ ਰਹੇ ਨੇ ਤੇ ਅੱਧਾ ਗਮਲਿਆਂ ਚ ਕੀ ਪੈ ਰਿਹਾ ਥੱਲੇ ਡਿਗਾਈ ਜਾਣਾ ਕਈਆਂ ਨੇ ਕੀ ਆਦਤ ਤੇ ਬਾਲਟੀ ਭਰਨੀ ਟੂਟੀ ਖੁੱਲੀ ਹੈ ਕਰ ਰਹੇ ਨੇ ਆਪਣਾ ਕੰਮ ਉੱਥੇ ਹੀ ਸਾਰਾ ਸੂਟੀਆਂ ਹੀ ਕਹੋ ਖੁੱਲੀਆਂ ਪਈਆਂ ਨੇ ਪਾਣੀ ਡੁਲ ਰਿਹਾ ਕਈਆਂ ਨੂੰ ਮੈਂ ਦੇਖਿਆ ਹੈ ਕਿ ਬਾਹਰ ਪਾਣੀ ਪਾਉਂਦੇ ਨੇ ਤਾਂ ਰੋਕਦੇ ਨੇ ਪਾਣੀ ਤੇ ਪਾਈ ਜਾਣਗੇ ਭਾਈ ਅਰੇ ਜਿੰਨਾ ਜ਼ਰੂਰਤ ਹੈ ਓਨਾ ਤੁਸੀਂ ਪਾ ਲਓ ਇਹ ਤੇ ਵੇਸਟੇਜ ਹੀ ਹੋਈ ਨਾ ਬੱਚਿਆਂ ਨੂੰ ਤਾਂ ਸਿਖਾਈ ਦਾ ਹੈ ਅੱਗੇ ਵੇਖੋ ਕੀ ਕੀ ਕਰਦੇ ਬੱਚੇ ਬਾਕੀ
ਹਮ ਸਹਿਮਤ ਆ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹੀ ਕਹਿ ਰਹੇ ਹੋ
ਉਹੀ ਏ ਕਿਉਂਕਿ ਸਾਡਾ ਤੇ ਟਾਈਮ ਚਲਾ ਗਿਆ ਹੁਣ ਤੇ ਬੱਚੇ ਹੀ ਨੇ ਬੱਚਿਆਂ ਨੂੰ ਹੀ ਸਿਖਾਉਣਾ ਪੈਣਾ ਗੁੱਸਾ ਤੇ ਕਰਦੀ ਆ ਅੱਗੇ ਦੇਖੋ ਕੀ ਕਰਦੇ ਆ ਲੋ
ਹਮ ਹਮ
ਸਾਡੇ ਅੱਸੀਂ ਤੇ ਮਰ ਮੁੱਕ ਕੇ ਚਲੇ ਜਾਣਾ ਇਹਨਾਂ ਨੂੰ ਹੀ
ਗਾਹ ਇਹਨਾਂ ਨੂੰ ਹੀ ਸਮਝਨਾ ਕਰ ਨਾ ਹੈਗਾ ਆਉਣ ਵਾਲਾ ਟਾਈਮ ਇਹਨਾਂ ਦਾ ਹੀ ਹੈਗਾ ਬੱਚਿਆਂ ਦਾ ਹੀ ਹੈਗਾ ਅੱਜ ਤੋਂ ਸਮਝ ਲੈਣਗੇ ਕਰ ਲੈਣਗੇ ਇਥੇ ਇਹਨਾਂ ਵਾਸਤੇ ਹੀ ਆਰਾਮ ਹੈਗਾ ਹੈ
ਹਮ ਉਹੀ ਉਹੀ ਨਹੀਂ ਬਚਾਓ ਅੱਛਾ ਅੱਛਾ ਵੀ ਹੈ ਨਾ ਦੇਖੋ ਉਥੇ ਅੱਛੀ ਚੀਜ਼ਾਂ ਸਿੱਖਣੀਆਂ ਹੀ ਚਾਹੀਦੀਆਂ ਨੇ
ਅੱਛੀ ਚੀਜ਼ ਬੱਚਾ ਸਿੱਖ ਲਵੇ ਹੋਰ ਕੀ ਚਾਹੀਦਾ ਹੈਗਾ ਕਹਿਣ ਨੂੰ ਨੋਰਮਲ ਤਾਂ ਪਾਣੀ ਹੈ ਪਰ ਇਹਦੀ ਵੀ ਬਹੁਤ ਵੱਡੀ ਅਹਿਮੀਅਤ ਹੈਗੀ ਹੈ
ਉਹੀ ਉਹੀ ਲੱਗਦਾ ਹੈ ਫਰੀ ਦਾ ਆ ਰਿਹਾ ਤੇ ਡੋਲੀ ਜਾਓ ਲੇਕ ਲੇਕਿਨ ਐਸਾ ਕੁਛ ਨੀ ਹੈ ਦੇਖੋ ਹਰ ਚੀਜ਼ ਅਨਮੋਲ ਹੁੰਦੀ ਹੈ। ਹਰ ਚੀਜ਼ ਦੀ ਇੱਕ ਵੈਲਿਊ ਹੁੰਦੀ ਹੈ ਬੰਦੇ ਨੂੰ ਸਮਝਣੀ ਹੀ ਚਾਹੀਦੀ ਹੈ ਪਹਿਲੇ ਦੇ ਲੋਕੀ ਐਵੇਂ-ਐਵੇਂ ਚੀਕਾਂ ਨੀ ਮਾਰਦੇ ਉਹਨਾਂ ਦੀ ਆਦਤ ਦੁੱਦਾਂ ਦੀ ਪਾਈ ਹੈ ਔਰ ਅੱਜ ਦੀ ਜਨਰੇਸ਼ਨ ਸਮਝ ਹੀ ਨੀ ਰਹੀ ਹੈ ਇਹ ਸਭ ਚੀਜ਼ਾਂ ਨੂੰ। ਕਿ ਬਈ ਸਾਡੇ ਵਾਸਤੇ ਹੀ ਔਖਾ ਹੈ ਕੱਲ ਨੂੰ। ਪਾਣੀ ਨੀ ਖ਼ਤਮ ਹੋ ਜਾਏਗਾ ਬਿਨਾਂ ਪਾਣੀ ਦੇ ਕਰੋਗੇ ਕੀ।
ਹੋਰ ਕੀ?
ਚਲੋ ਫਿਰ ਠੀਕ ਹੈ। ਹਾਂਜੀ ਹੁਣ ਸੋਈਏ ਟਾਈਮ ਬੋਹਤ ਹੋ ਗਿਆ। ਤੇ ਫੇਰ ਕਰਾਂਗੇ ਫੇਰ ਕਦੇ ਗੱਲ। ਚਲੋ ਜੀ ਚੰਗਾ ਫੇਰ ਸਸ ਸ੍ਰੀ ਕਾਲ।
ਸਸ ਸ੍ਰੀ ਕਾਲ।